ਸਤਿ ਸ਼੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਜੀ। ਮੈਮ ਕਿਵੇਂ ਹੋ ਤੁਸੀਂ?
ਅਸੀਂ ਬਹੁਤ ਵਧੀਆ ਜੀ।
ਅੱਛਾ। ਅੱਸੀ ਵੀ ਵਧੀਆ ਮੈਮ।
ਤੁਸੀਂ ਦੱਸੋ?
ਅਸੀਂ ਵੀ ਵਧੀਆ ਜੀ।
ਹੋਰ ਪਰਿਵਾਰ ਠੀਕ ਹੈ ਸਾਰਾ?
ਹਾਂਜੀ। ਸਾਰੇ ਪਰਿਵਾਰ ਦੇ ਮੈਂਬਰ ਬਹੁਤ ਵਧੀਆ ਜੀ। ਤਾਹਾਡੇ ਪਰਿਵਾਰ ਦੇ ਮੈਂਬਰ ਕਿੰਨੇ ਨੇ ਜੀ?
ਸਾਡੇ ਵੀ ਬਹੁ ਵਧੀਆ ਜੀ।
ਅੱਛਾ ਜੀ, ਚਲੋ ਜੀ, ਵਧੀਆ ਹੈਗਾ। ਤੇ ਅਸੀਂ ਰੋਟੀ ਬਣਾਂ ਰਹੇ ਸੀਗੇ।
ਅੱਛਾ, ਇੰਨੀ ਜਲਦੀ ਦੀ।
ਹਾਂਜੀ, ਹਾਂ ਮੈਮ ਅਸੀਂ ਜਲਦੀ ਹੀ ਬਣਾਉਂਦੇ ਆਗੇ।
ਅੱਛਾ-ਅੱਛਾ।
ਹਾਂਜੀ।
ਹੋਰ ਸੁਣਾ
ਹੋਰ ਸਭ ਵਧੀਆ ਮੈਮ।
ਤੇ ਅੱਜ ਮੈਮ ਆਪਾਂ, ਦੁਸਹਿਰੇ ਦੇ ਟੋਪਿਕ ਤੇ ਗੱਲ ਕਰਾਂਗੇ।
ਠੀਕ ਐ ਜੀ, ਜਰੂਰ ਮੈਮ। ਦੁਸਹਿਰਾ ਕ ਜਿਹੜਾ ਤੇ ਐਵੇਂ ਈ, ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਦੇ ਵੀ 'ਚ ਆ ਜਿਹੜਾ ਮਨਾਇਆ ਜਾਂਦਾ ਐਗਾ।
ਹਾਂਜੀ, ਮਨਾਇਆ ਜਾਂਦਾ। ਬਹੁਤ ਵਧੀਆ ਤਰੀਕੇ ਨਾ ਮਨਾਇਆ ਜਾਂਦਾਂ।
ਹਾਂਜੀ-ਹਾਂਜੀ। ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਮਨਾਇਆ ਜਾਂਦਾ ਆਪਣੇ, ਤਿਉਹਾਰ।
ਹਾਂਜੀ।
ਹਾਂਜੀ, ਤੇ ਇਹ ਲਾ ਲੋ ਤੁਸੀਂ ਅਕਤੂਬਰ, ਸਤੰਬਰ ਦੇ ਵਿਚ ਈ ਮਨਾਇਆ ਜਾਦਾ ਐਗਾ।
ਹਾਂਜੀ ਮੈਮ ਹਾਂਜੀ।
ਕਈ ਵਾਰ ਅਕਤੂਬਰ ਦੇ ਵਿਚ ਮਨਾਇਆ ਜਾਦਾਂ ਏ।
ਹਾਂ, ਤਕਰੀਬਨ ਤਾਂ ਅਕਤੂਬਰ ਦੇ ਵਿਚ ਈ ਆ ਜਾਦਾਂ ਏ।
ਅਛਾ ਜੀ ਅੱਛਾ।
ਹਾਂਜੀ-ਹਾਂਜੀ। ਅਕਤੂਬਰ ਦੇ ਲਾਸਟ ਲਾ ਲੋ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ।
ਚਲੋ ਬਸ, ਹਾਂਜੀ-ਹਾਂਜੀ ਮੈਮ। ਮੈਮ ਇਹਦਾ ਇਤਿਹਾਸਿਕ ਪਿਛੋਕੜ ਕੀ ਹੈਗਾ। ਇਸ ਤਿਉਹਾਰ ਦਾ ਜੀ।
ਇਹਦਾ ਤਾਂ ਹੈਲੋ।
ਹਾਂਜੀ-ਹਾਂਜੀ, ਮੈਮ।
ਹਾਂਜੀ-ਹਾਂਜੀ, ਇਹਦਾ ਪਿਛੋਕੜੇ ਇਹ ਐ, ਮਤਲਬ ਜਿਵੇ ਆਂਪਾ- ਸੁਣਨ ਦੇ ਵਿਚ, ਮੈ ਇਸ ਪੜ੍ਹਿਆ, ਕਿ ਏਸ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਨੇ, ਜੀ ਰਾਵਣ ਦਾ ਉਹ ਕੀਤਾ ਸੀ ਵੱਧ ਕੀਤਾ ਸੀ। ਹਾਂਜੀ-ਹਾਂਜੀ, ਉਹਨਾ ਤੇ ਜਿੱ- ਪ੍ਰਾਪਤ ਕੀਤੀ ਸੀ ਜੀ। ਹਾਂਜੀ-ਹਾਂਜੀ-ਹਾਂਜੀ। ਇਹ ਓ ਤੇ ਹਾਂਜੀ, ਦੁਸ਼ਹਿਰਾ ਮਨਾਇਆ ਜਾਦਾ ਜੀ। ਹਾਂਜੀ, ਇਸ ਦਿਨ ਮਤਲਬ ਰਾਵਣ, ਮੇਘਨਾਥ, ਕੁੰਭਕਰਨ
ਹਾਂਜੀ, ਇਹਨਾਂ ਦੇ, ਹਾਂਜੀ ਹਾਂ, ਬਾਕ ਵੱਖ-ਵੱਖ ਸ਼ਹਿਰਾਂ ਦੇ ਵਿਚ ਵੱਖ-ਵੱਖ ਪਿੰਡਾਂ ਦੇ ਵਿਚ
ਹਾਂਜੀ।
ਸਾਰੇ ਕਿਤੇ ਹੀ ਇਹਨਾ ਦੇ ਪੁਤਲੇ ਨੇ ਜਿਹੜੇ, ਉਹ ਸਾੜੇ ਜਾਂਦੇ ਨੇ ਐਗੇ।
ਹਾਂਜੀ-ਹਾਂਜੀ, ਪੁਤਲੇ ਸਾੜੇ ਜਾਦੇ ਨੇ, ਉਹਨਾ ਦੇ। ਉਹ ਸ਼੍ਰੀ ਰਾਮ ਚੰਦਰ
ਅਛਾ ਜੀ ਅਛਾ। ਤੇ ਜਿਹੜਾ ਪਹਿਲੇ ਸਮੇਂ ਦੇ ਵਿਚ ਸੀਗਾ ਇਹ ਤਿਉਹਾਰ ਸਿਰਫ ਸਿੰਪਲ ਤਰੀਕੇ ਨਾਲ ਹੀ ਮਨਾਇਆ ਜਾਦਾ ਸੀਗਾ।
ਉਦੋ ਤਾਂ ਹਾਂਜੀ ਬਿਲਕੁਲ ਸਿੰਪਲ ਸੀ। ਮਤਲਬ, ਹੁਣ ਤਾਂ ਬਹੁਤ ਵਧੀਆ ਮਨਾਇਆ ਜਾਦਾ ਜੀ ਇਹ ਤਿਉਹਾਰ
ਹਾਂਜੀ, ਹਾਂ। ਕਿਉਕਿ ਹੁਣ ਇਸ ਤਿਉਹਾਰ ਦਾ ਚਾਅ ਹੈ। ਜਿਹੜਾ ਲੋਕਾਂ ਦੇ ਵਿਚ ਬਹੁਤ ਵੇਖਣ ਨੂੰ ਮਿਲਦਾ ਹੈਗਾ। ਕਈ ਸਾਲਾ ਤੋ
ਹਾਂਜੀ।
ਕਿਉਕਿ ਜਿਹੜੇ ਲੋਕ ਨੇਗੇ, ਉਹ ਇਕ ਤਰ੍ਹਾਂ ਦਾ ਉਥੇ ਮੇਲਾ ਲਗਦਾ ਹੈਗਾ, ਜਿਥੇ ਕੁੰਭਕਰਨ ਮੇਘਨਾਥ ਦੇ ਪੁਤਲੇ ਸਾਡੇ ਜਾਦੇ ਨੇ ਗੇ।
ਹਾਂਜੀ, ਮਤਲਬ ਸ਼ਾਇਦ ਪਿੰਡ ਦੇ ਵਿਚ ਤਾਂ ਮੈਮ ਪਤਾ ਕੀ ਹੈ, ਬੱਚ ਮਤਲਬ, ਆਪਣੇ ਬੰਨੀਏ ਨਾ ਜਿਵੇ ਹੁਣ ਸਾਰੇ ਗਲੀ ਦੇ ਵਿਚੋਂ ਪੈਸੇ ਲੈ ਕੇ
ਹਾਂਜੀ, ਹਾਂ।
ਹਾਂਜੀ, ਰਾਵਣ ਦਾ ਪੁਤਲਾ ਬਣਾਉਦੇ ਨੇ‌।
ਅਛਾ ਜੀ ਅਛਾ।
ਕਾਗਜ਼ਾਂ ਦਾ ਲੱਕੜ ਦਾ ਉਹਦੇ ਵਿਚ ਪਟਾਕੇ ਪਾ ਦਿਦੇ ਨੇ। ਹਾਂਜੀ, ਫੇਰ ਉਹਨੂੰ ਸ਼ਾਮ ਦੇ ਟਾਈਮ ਹਾਂ। ਖੁੱਲੀ ਜਗ੍ਹਾ ਤੇ ਸਾਡੇ ਹਾਂ, ਹਾਲਾਂਕਿ ਸ਼ਹਿਰ ਦੇ ਵਿਚ ਮੇਲਾ ਲਗਦਾ ਜੀ। ਉਥੇ ਮਤਲਬ ਗਰਾਉਡ ਦੇ ਵਿਚ ਨਾ ਵੱਡੇ- ਵੱਡੇ ਪੁਤਲੇ ਬਣਾਏ ਜਾਦੇ ਨੇ।
ਹਾਂਜੀ, ਹਾਂ। ਉਥੇ ਤਾਂ ਬਹੁਤ ਜਿਆਦਾ ਧੂਮ-ਧਾਮ ਨਾਲ ਮਨਾਇਆ ਜਾਦਾ। ਉਥੇ ਤਾਂ ਲੋਕ ਹਾਂਜੀ। ਜੀ ਮੈਮ ਕਈ ਦਿਨ ਪਹਿਲਾਂ ਹੀ ਤਿਆਰੀਆਂ ਕਰਨ ਲੱਗ ਜਾਂਦੇ ਨੇ।
ਹਾਂਜੀ, ਮੈਮ ਹਾਂਜੀ।
ਇਹ ਤਾਂ ਗੱਲ ਸਹੀ ਹੈ, ਮੈਮ।
ਹਾਂਜੀ, ਪਿੰਡਾਂ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਮਨਾਣ ਲੱਗ ਗਏ ਜੀ, ਹੁਣ ਤਾਂ।
ਹਾਂਜੀ, ਹਾਂ ਇਹ ਤਾਂ ਗੱਲ ਸਹੀ ਹੈ ਮੈਮ ਟੈਮ ਦੇ ਹਿਸਾਬ ਨਾਲ ਨਾ ਬਹੁਤ ਜਿਆਦਾ ਫ਼ਰਕ ਹੈ, ਜਿਹੜਾ ਉਹ ਪੈ ਰਿਹਾ ਹੈਗਾ।
ਹਾਂਜੀ-ਹਾਂਜੀ।
ਨੂੰ ਮਨਾਉਣ ਪ੍ਰਤੀ ਲੋਕਾਂ ਦਾ ਜਿਹੜਾ ਰਵੱਈਆ ਹੈਗਾ ਉਹ ਬਹੁਤ ਬਦਲ ਰਿਹਾ ਹੁਣ।
ਹਾਂਜੀ, ਮੈਮ।
ਕੁਛ ਤਾਂ ਲੋਕ ਨੇ ਜਿਹੜੇ ਅੱਜ ਕੱਲ੍ਹ ਪੜ੍ਹੇ ਲਿਖੇ ਬਹੁਤ ਨੇਗੇ।
ਜੀ ਮੈਮ।
ਹਾਂਜੀ।
ਹਾਂ।
ਤੁਸੀਂ ਵੀ ਦਿਹਾ ਦੁਸਹਿਰੇ ਦਾ ਤਿਉਹਾਰ ਕਿਸ ਢੰਗ ਨਾਲ ਮਨਾਉਣੇ ਹੋਗੇ?
ਸਾਡੇ ਮੈਮ ਇਹ ਹੁੰਦਾ, ਜਿਸ ਦਿਨ ਦੁਸਹਿਰਾ ਹੁੰਦਾ ਉਸ ਦਿਨ ਪਹਿਲਾਂ ਤਾਂ ਸੁਬਾਹ ਨਾ ਜਿਹੜੇ ਉਹ ਗੋਹਾ ਹੁੰਦਾ
ਹਾਂਜੀ, ਹਾਂ।
ਉਹਦੀਆਂ ਪਾਥੀਆਂ ਬਣਾਈਆਂ ਜਾਂਦੀਆਂ ਨੇ, ਜੀ ਦਸ ਮਤਲਬ ਉਹਦਾ, ਉਹਦਾ ਮਤਲਬ ਇਹ ਹੈ ਕੇ ਰਾਵਨ ਦੇ ਦਸ ਸਿਰ ਬਣਾਏ ਜਾਂਦੇ ਨੇ।
ਅੱਛਾ ਜੀ ਅ
ਹਾਂਜੀ, ਉਹਨਾਂ ਉੱਪਰ ਜਿਉਂ, ਉਹਨਾਂ ਦੇ ਉੱਪਰ ਜਿਉਂ ਟੰਗਦੇ ਆ।
ਹਾਂਜੀ ਹਾਂ।
ਹਾਂਜੀ, ਫੇਰ ਮਿੱਠੇ ਚਾਵਲ ਬਣਦੇ ਨੇ ਸਾਡੇ ਮਤਲਬ ਦਹੀਂ ਦੇ ਨਾਲ।
ਅੱਛਾ ਜੀ ਅੱਛਾ, ਇਹ ਕੋਈ ਪੁਰਾਣਾ ਮਤਲਬ ਕਿ ਸਮੇਂ ਤੋਂ ਚੱਲਿਆ ਆ ਰਿਹੈ।
ਹਾਂ ਪੁਰਾਣੇ ਸਮੇਂ ਤੋਂ ਚੱਲਿਆ ਰਿਹਾ ਜੀ। ਤੇ ਉਹ ਮਤਲਬ ਫਿਰ ਉੱਥੇ ਜੋਤ ਜਗਾ ਕੇ ਮੱਥਾ ਟੇਕਿਆ ਜਾਂਦੇ ਜੀ। ਤੇ ਜਿਵੇਂ ਆਪਾਂ ਕਹਿ ਦਿੰਦੇ ਵੀ ਸ਼ਾਮ ਦੇ ਟਾਈਮ ਰਾਵਣ ਦਾ ਉਹ ਕੀਤਾ ਜਾਂਦਾ ਪੁਤਲੇ ਜਲਾਏ ਜਾਂਦੇ ਨੇ।
ਹਾਂਜੀ ਹਾਂ।
ਹਾਂਜੀ, ਮਤਲਬ ਪੰਜ ਵਜੇ ਤੱਕ ਜਿਹੜੇ ਇਹ ਰਾਵਣ ਦੇ ਸਿਰ ਬਣਾਏ। ਦੇ ਨੇ। ਮਤਲਬ ਫੇਰ ਅਸੀਂ ਜਿੱਥੋਂ ਜਿ ਮੱਥਾ ਟੇਕਿਆ ਗਿਆ ਤਾਂ ਉਹਨਾਂ ਨੂੰ ਚੱਕ ਦਿੰਨੇ ਆਂ ਉੱਥੋਂ ਵਧਾ ਦਿੰਨੇ ਆਂ।
ਅੱਛਾ ਜੀ ਅੱਛਾ, ਠੀਕ ਹੈ ਜੀ।
ਫੇਰ ਸ਼ਾਮ ਨੂੰ ਹਾਂਜੀ, ਫਿਰ ਰਾਵਣ ਦੇ ਪੁਤਲਾ ਉਹ ਰਖਆ ਜਾਂਦਾ। ਜਲਾਯਾ ਜਾਂਦਾ। ਹਾਂਜੀ, ਉਸ ਟਾਈਮ ਤੱਕ ਮਤਲਬ ਜਿਹੜਾ ਮੱਥਾ ਟੇਕਿਆ ਹੁੰਦਾ ਜੋ ਵੀੱ ਕੀਤਾ ਹੁੰਦਾ।
ਹਾਂਜੀ ਹਾਂ।
ਉਹ ਸਾਰਾ ਇੱਕ ਤਰ੍ਹਾਂ ਦਾ ਮਤਲਬ ਚਕਿਆ ਜਾਂਦਾ।
ਅੱਛਾ ਜੀ, ਅੱਛਾ ਠੀਕ।
ਜਿਉਂ ਹੁੰਦੇ ਨੇ ਬੀਜੇ ਹੁੰਦੇ ਨੇ ਉਹਨਾਂ ਨੂੰ ਵੀ ਤੇਰ ਦਿੰਦੇ ਨੇ ਜੀ।
ਅੱਛਾ ਜੀ ਅੱਛਾ। ਹਾਂਜੀ ਹਾਂ ਦੁਸਹਿਰੇ ਤੋਂ ਪਹਿਲਾਂ ਜਿਹੜੇ ਜੌ ਨੇ ਉਹ ਬੀਜੇ ਜਾਂਦੇ।
ਹਾਂਜੀ, ਹਾਂ ਦੋ ਦਿਨ ਪਹਿਲਾਂ ਬੀਜੇ ਜਾਂਦੇ ਨੇ ਮੈਮ। ਹਾਂਜੀ- ਹਾਂਜੀ।
ਚਲੋ ਵਧੀਆ ਗੱਲ ਏ ਜੀ। ਸਾਡੇ ਤਾਂ ਇੱਥੇ ਏ ਮ ਸਿਰਫ਼ ਸਿੰਪਲ ਤਰੀਕੇ ਨਾਲ ਹੀ ਮਨਾਉਂਦੇ ਨੇ। ਤੇ ਦਸ ਪਾਤ ਪਥੀਆਂ ਬਣਾਈਆਂ ਜਾਂਦੀਆਂ ਨੇ ਤੁਹਾਡੇ ਵਾਂਗੂ ਹੀ। ਤੇ ਬਸ ਇੱਕ ਪ੍ਰਸ਼ਾਦ ਬਣਾਇਆ ਜਾਂਦਾ ਸਾਡੇ ਘਰ ਤਾ ਹੀ।
ਬਸ ਉਹ ਅਲੱਗ- ਅਲੱਗ, ਰੀਤੀ- ਰਿਵਾਜ਼ ਨੇ ਹੈਨਾ ਮੈਮ।
ਹਾਂਜੀ, ਹਾਂ। ਕਿਉਂਕਿ ਅਲੱਗ- ਅਲੱਗ ਪਿੰਡਾਂ ਦੇ ਵਿੱਚ ਅਲੱਗ -ਅਲੱਗ ਤਰ੍ਹਾਂ ਕੀਤਾ ਜਾਂਦਾ ਹੈਗਾ।
ਅੱਛਾ ਜੀ ਤੇ ਮਤਲਬ ਮੈਮ ਤੁਸੀਂ ਵੀ ਫੇ। ਰ ਮਤਲਬ ਜੋਤ ਜਗਾਉਂਨੇ ਹੋ।
ਨਹੀਂ ਮੈਮ ਜੋਤ ਤਾਂ ਨਹੀਂ ਜਗਾਉਂਦੇ ਹੈਗੇ ਜੀ।
ਅੱਛਾ।
ਹਾਂਜੀ ਹਾਂ। ਬਸ ਸਿੰਪਲ ਹੀ ਮੱਥਾ ਟੇਕ ਆਉਂਦੇ ਨੇ ਆ ਗੇ ਜਿਸ
ਸਡੇ ਤੋਂ ਮੈਮ ਉਹ ਗੰਨੇ ਵੀ ਰੱਖੇ ਜਾਂਦੇ ਨੇ ਤੁਸੀਂ ਰੱਖ
ਹਾਂਜੀ ਹਾਂ। ਗੰਨੇ ਤਾਂ ਰੱਖੇ ਜਾਂਦੇ ਨੇ ਜੀ। ਗੰਨੇ ਤਾਂ ਆਮ ਲੋਕੀ ਸਾਰੇ ਰੱਖਦੇ ਨੇਗੇ।
ਤੁਸੀਂ ਗ ਜਾਂਨੇ ਹੋ ਮੈਡਮ ਦੁਸਹਿਰੇ ਦਾ ਮੇਲਾ ਦੇ
ਨਹੀਂ ਮੈਮ ਅਸੀਂ ਕਦੇ ਤਾਂ ਨਹੀਂ ਗਏ ਹੈਗੇ, ਪਰ ਜਦੋਂ ਅਸੀਂ ਛੋਟੇ ਸੀ ਅਸੀਂ ਇੱਕੱ ਇੱਕ- ਦੋ ਵਾਰ, ਦੇਖੇ ਨੇ ਗੇ ਰਾਵਣ ਦੇ ਪੁਤਲੇ ਜਲਾਉਂਦੇ ਹੋਏ।
ਅੱਛਾ ਜੀ। ਮਤਲਬ ਛੋਟੇ ਹੁੰਦੇ ਨੇ ਕਿ ਵੱਡੇ ਬਣਾਉਂਦੇ ਨੇ।
ਨਹੀਂ ਛੋਟੇ ਹੀ ਬਣਾਉਂਦੇ ਸੀਗੇ।
ਹ ਹੂਣ ਬਣਾਉਣ ਲੱਗ ਗਏ ਬਹੁਤ ਵੱਡੇ- ਵੱਡੇ।
ਹਾਂਜੀ ਹਾਂ। ਹੁਣ ਤਾਂ ਆਪਾਂ ਫੋਨ ਤੇ ਹੀ ਦੇਖਦੇ ਆਂਗੇ। ਕਿਉਂਕਿ ਭੀੜ ਵਾਲੀ ਥਾਂ ਤੇ ਹੁਣ ਅੱਜ ਕੱਲ ਜਾਣ ਨੂੰ ਦਿਲ ਨੀ ਕਰਦਾ ਹੈਗਾ।
ਹਾਂਜੀ।
ਆਪਾਂ
ਹਾਂ ਇਹੀ ਗੱਲ ਏ ਮੈਮ ਪਤਾ ਕੀ ਏ, ਮੈਮ ਭੀੜ ਭੜੱਕਾ ਜਾਦੇ ਹੁੰਦਾ ਏ, ਸ਼ਰਾਬ ਵੀ ਪੀ ਰੱਖਦੇ ਨੇ ਲੋਕ, ਹਾਂਜੀ ਤੇ ਇਹਨਾਂ ਚੀਜ਼ਾਂ ਤੋਂ ਬੋਤ ਕਿੱਲਤ ਆਂਦੀ ਐ।
ਹਾਂਜੀ ਹਾਂ, ਇਹ ਗੱਲ ਤਾਂ ਸਹੀ ਹੈਗੀ।
ਹਾਂਜੀ ਕਿਉਂ ਪਹਿਲਾਂ ਤਿਉਹ ਤਿਉਹਾਰ ਮਨਾਉਣ ਵਾਸਤੇ ਹੁੰਦਾ ਏ ਜੀ। ਖ਼ਰਾਬ ਕਰਦੇ ਨੇ ਕਈ ਲੋਕ ਇਹਨਾਂ ਨੂੰ।
ਹਾਂਜੀ ਹਾਂ, ਇਹ ਤਾਂ ਗੱਲ ਸਹੀ ਹੈਗੀ ਮੈਮ।
ਬੱਚਿਆਂ ਨੂੰ ਦਿਖਾ ਕੇ ਲੈਇਆ ਕਰੋ ਮੇਲਾ।
ਜੀ ਹਾਂ, ਐ ਤਾਂ ਹੈਗਾ ਪਰ ਬੱਚੇ ਹਲੇ ਛੋਟੇ ਨੇ ਮੈਮ।
ਹਾਂਜੀ।
ਤਾਂ ਕਰਕੇ ਫੇਰ ਤਾਂ ਕਿੱਥੇ ਜਾਇਆ ਜਾਂਦਾ ਮੇਲਾ ਦੇਖ
ਹਾਂਜੀ ਹੁਣ ਤਾਂ ਕਦੇ ਮਤਲਬ ਅਸੀਂ ਵੀ ਨੀ ਗਏ ਹੈਗੇ।
ਹਾਂਜੀ ਹਾਂ ਇਹ ਤਿਉਹਾਰ ਦੇ ਵਿੱਚ ਇੱਕ ਇਹ ਵੀ ਹੈ, ਕਿ ਕੁੜੀਆਂ ਵੱਲੋਂ ਆਪਣੇ ਭਰਾ ਡੈਡੀ ਨੂੰ ਜਿਹੜੇ ਜਵਾਨ ਹੈਗੇ ਉਹ ਟੰਗੇ ਜਾਂਦੇ ਨੇ ਹੈਗੇ।
ਲੱਗੇ ਜਾਂਦੇ ਨੇ ਕੁੜੀਆਂ ਨੂੰ ਉਦਾਂ ਉਹਨੇ ਪੈਸੇ ਮਿਲਦੇ ਨੇ ਜੀ।
ਹਾਂਜੀ ਹਾਂ ਫੇਰ ਉਹ ਉਹਨਾਂ ਨੂੰ ਇੱਕ ਸ਼ਗਨ ਵਜੋਂ ਨੇ ਜਿਹੜੇ ਪੈਸੇ ਦਿੰਦੇ ਨੇ ਗੇ।
ਹਾਂਜੀ -ਹਾਂਜੀ।
ਤੇ ਕੁੜੀਆਂ ਲਈ ਬਹੋਤ ਵਧੀਆ ਤਿਉਹਾਰ ਹੁੰਦਾ ਹੈਗਾ। ਕਿਉਂਕਿ ਉਹਨਾਂ ਨੂੰ ਚਾਅ ਵੀ ਹੁੰਦਾ, ਏ ਵੇ ਕਿ ਸਾਨੂੰ ਗਿਫਟ ਮਿਲਣਗੇ ਹਾਂਜੀ ਹਾਂ। ਭੈਣ ਭਾਈ ਦਾ ਤਿਉਹਾਰ ਲਾਲੋ ਵੀ ਤੁਸੀਂ ਇਹ ਹੈਗਾ਼।
ਹਾਂਜੀ।
ਸਹੀ ਗੱਲ ਹੈ ਮੈਮ ਇਹ ਤਾਂ। ਬੋਤ ਵਧੀਆ ਤਿਉਹਾਰ ਹੈਗਾ ਇਹ।
ਬੋਤ ਜ਼ਿਆਦਾ ਵਧੀਆ ਤਿਉਹਾਰ ਹੈ ਜੀ, ਮਤਲਬ ਇਸ ਦਿਨ ਤੁਸੀਂ ਇਹ ਲਾ ਲਓ ਵੀ ਦੀਵਾਲੀ ਦੀ ਤਿਆਰੀਆਂ ਵੀ ਸ਼ੁਰੂ ਕਰ ਦਿੰਦੇ ਨੇ।
ਹਾਂਜੀ ਹਾਂ ਮੈਮ ਸਾਰੇ ਲੋਕ ਨਾ ਅਗਲੇ ਤਿਉਹਾਰ ਦੇ ਲਈ ਤਿਆਰ ਹੋ ਜਾਂਦੇ ਨੇਗੇ ਹੁਣ।
ਹਾਂਜੀ -ਹਾਂ-
ਕਹਿ ਦਿੰਦੇ ਨੇ ਕੇ ਦਿਬਾਲੀ ਤੇ ਵਿਚ ਐਨੇ ਦਿਨ ਰਹਿ ਗਏ ਨੇ ਹੁਣ।
ਬਸ ਵੀਹ ਦਿਨ ਹੀ ਰਹਿ ਜਾਂਦੇ ਨੇ ਮੈਮ ਦੀਵਾਲੀ ਦੇ ਫੇਰ ਉਸ ਦਿਨ ਤਾਂ
ਹਾਂਜੀ ਹਾਂ।
ਹਾਂਜੀ।
ਤੇ ਹੈ ਤੁਹਾਡੇ ਬੱਚੇ ਕਦੇ ਗਏ ਨੇ ਗੇ ਸ਼ਹਿਰ ਦੇ ਵਿੱਚ ਦੁਸਹਿਰਾ ਦੇਖਣ ਮੈਮ।
ਇੱਕ ਵਾਰ ਗਏ ਸੀ ਮੈਮ, ਓ ਆ ਕੇ ਕਹਿੰਦੇ ਮੰਮਾ ਉੱਥੇ ਤਾਂ ਭੀੜ ਬੋਤ ਜ਼ਿਆਦਾ ਸੀਗੀ। ਹਾਂਜੀ ਮੈਂ ਕਹਿ ਦਿੰਣੀ ਹੁੰਦੀ ਇਹਨਾਂ ਨੂੰ। ਆ ਇਸ ਸਾਲ ਵੀ ਬੱਚੇ ਜਾਇਆ ਕਰੋ ਨੌਲੇਜ ਵੱਧਦੀ ਹੈ। ਪਤਾ ਲੱਗਦਾ ਵੀ ਕੀ ਇਤਿਹਾਸ ਏ ਇਹਦਾ।
ਹਾਂਜੀ ਹਾਂ ਮੈਮ, ਇਹ ਗੱਲ ਤਾਂ ਸਹੀ ਹੈਗੀ।
ਹਾਂਜੀ।
ਪਰ ਐਵੇਂ ਏਨਾ ਕਈ ਵਾਰ ਉੱਥੇ ਬੰਬ, ਪਟਾਕੇ ਇੰਨੇ ਬੱਟੇ ਪਾਏ ਹੁੰਦੇ ਨੇ ਕਿ
ਹਾਂ ਬਲਾਸਟ ਹੋ ਜਾਂਦਾ ਐ ਬੱਚੇ ਕਹਿੰਦੇ ਮੰਮਾ ਨਹੀਂ ਵੀ। ਠੀਕ ਐ, ਫੇਰ ਪਤਾ ਕੀ ਐ ਜੀ ਹੁਣ ਘਰੇ ਕੋਈ ਮਾੜਾ-ਮੋਟਾ ਦੇਖ ਲੈਂਦੇ ਨੇ ਕੋਈ ਫੋਨ ਤੇ ਦੇਖ ਲਿਆ
ਹਾਂਜੀ ਹਾਂਜੀ, ਮੈਮ। ਅੱਜ-ਕਲ ਤਾਂ ਸਾਰੇ ਹੀ ਜ਼ਿਆਦਾਤਰ ਫੋਨ ਤੇ ਹੀ ਦੇਖਦੇ ਨੇ ਹੈਂਗੇ।
ਜੀ!
ਈ ਤਾਂ ਗੱਲ ਤੁਹਡੀ ਬੋਤ ਸਈ ਹੈਗੀ।
ਹਾਂਜੀ ਹਾਂ।
ਤੁਸੀਂ ਵੀ ਹਰ ਸਾਲ ਵੀ, ਮਤਲਬ ਕਿ ਬਹੁਤ ਵਧੀਆ ਜ਼ਿਆਦਾ ਹੈ ਜੇੜਾ ਤਿਆ ਦੁਸਹਿਰੇ ਦਾ ਤਿਉਹਾਰ ਮਨਾਉਂਣੇ ਓਂ।
ਹਾਂਜੀ ਹਾਂ, ਵਧੀਆ ਮਨਾਉਂਣ ਆਂ ਮੈਮ, ਹਾਂਜੀ। ਹਾਂਜੀ।
ਏ ਤਾਂ ਵਧੀਆ ਗੱਲ ਐ। ਕੋਸ਼ਿਸ਼ ਕਰਾਂਗੇ। ਕਿ ਅਗਲੀ ਵਾਰੀ ਆਪਾਂ ਨੂੰ ਵੀ ਦੁਸਹਿਰੇ ਦਾ ਤਿਉਹਾਰ ਬਾਹਰ ਜਾ ਕੇ ਮਨਾਉਣ ਦਾ ਮੌਕਾ ਮਿਲੇ, ਹਾਂਜੀ ਹਾਂ। ਆਪਾਂ ਵੀ ਦੇਖ ਸਕੀਏ, ਕਿ ਲੋਕ ਕਿੱਦਾਂ ਇੰਜੋਏ ਕਰਦੇ ਨੇ।
ਇੰਜੋਏ ਕਰ
ਹਾਂਜੀ ਹਾਂ, ਏ ਤਾਂ ਗੱਲ ਸਈ ਐ ਮੈਮ। ਤੇ ਹੋਰ ਮੈਮ ਤੁਸੀਂ ਕੁਛ ਦੱਸਣਾ ਚਾਹੋਂਗੇ। ਦੁਸਹਿਰੇ ਵਾਰੇ
ਬਸ ਇਹੀ ਮੈਂ, ਤਾਂ ਇਹੀ ਕੈਣਾ ਚਾਹੂੰਗੀ ਜੀ ਬੋਤ ਵਧੀਆ ਤਿਉਹਾਰ ਐ, ਸਾਰਿਆਂ ਨੂੰ ਰਲ-ਮਿਲ ਕੇ ਮਨਾਣਾ ਚਾਈਦਾ ਏਹੇ।
ਹਾਂਜੀ, ਹਾਂਜੀ ਏ ਗੱਲ ਤਾਂ ਤੁਹਾਡੀ ਬੋਹਤ ਸਹੀ ਐ ਮੈਮ।
ਹਾਂਜੀ, ਵਧੀਆ ਤਰੀਕੇ ਨਾਲ ਮਨਾਣਾ ਚਾਈਦਾ ਐ।
ਹਾਂਜੀ ਹਾਂਜੀ, ਏਈ ਸਈ ਗੱਲ ਐ। ਠੀਕ ਐ ਮੈਮ ਚਲੋ, ਫਿਰ ਨੈਕਸਟ ਕਾੱਲ ਤੇ ਮਿਲਾਂਗੇ। ਧੰਨਵਾਦ। ਮੈਮ ਤੁਹਡਾ ਬਹੁਤ-ਬਹੁਤ, ਬਹੁਤ ਜ਼ਿਆਦਾ ਵਧੀਆ ਲੱਗ ਗਿਆ ਮੈਮ ਤੁਹਡੇ ਨਾਲ ਗੱਲ ਕਰਕੇ।
ਥੈਂਕ ਯੂ।
ਓਕੇ-ਓਕੇ ਮੈਮ, ਠੀਕ।